ਹੈਲੋ, ਸਤਿ ਸ਼੍ਰੀ ਅਕਾਲ ਜੀ,
ਸਤਿ ਸ਼੍ਰੀ ਅਕਾਲ ਹੋਰ
ਹੂੰ ਵਧੀਆ ਜੀ। ਤੁਸੀਂ ਸਹੀ ਓ ਜੀ ਠੀਕ ਹੋ
ਹਾਂਜੀ ਮੈਂ ਵੀ ਵਧੀਆ
ਹੋਰ ਘਰ ਪਰਿਵਾਰ
ਹਾਂਜੀ ਸਭ ਵਧੀਆ
ਮੰਮੀ-ਡੈਡੀ।
ਹਾਂਜੀ ਸਭ ਵਧੀਆ। ਇਧਰ ਘਰ ਸਭ ਠੀਕ।
ਸਭ ਵਧੀਆ, ਤਾਇਆ ਤਾਈ।
ਹਾਂਜੀ ਸਭ।
ਮਸੜ ਮਾਸੀ ਠੀਕ ਚ ਚਾਚਾ-ਚਾਚੀ।
ਚਾਚਾ-ਚਾਚੀ ਨੀ ਹੈਗੇ ਮੇਰੇ
ਅੱਛਾ ਭੂਆ-ਫੁੱਫੜ
ਹਾਂਜੀ, ਉਹ ਵੀ ਸਭ ਵਧੀਆਂ।
ਹੋਰ, ਸਕੂਲ ਗਏ ਸੀ ਤੁਸੀਂ ਅੱਜ?
ਮੈਂ ਸਕੂਲ ਹੋ ਚੁੱਕਿਆ ਮੇਰਾ।
ਅੱਛਾ ਫੇਰ ਕੋਲੇਜ
ਕਾਲੇਜ ਵੀ ਹੋ ਚੁੱਕਿਆ ਮੇਰਾ।
ਅੱਛਾ।
ਤੁਸੀਂ ਹੋ ਆਏ ਸਕੂਲ ਤੋਂ।
ਮੈਂ ਤੇ ਵਿਹਲਾ ਜੀ, ਮੈਂ ਤੇ ਕੋਈ ਕੰਮ ਨੀ ਕਰਦਾ ਮੈਂ ਵਿਹਲਾ ਬੈਠਾ ਰਹਿੰਦਾ ਵਾ ਘਰ ਪੂਰਾ ਦਿਨ।
ਕੀ ਕਰਦੇ ਹੋ ਪੂਰਾ ਦਿਨ?
ਪੂਰਾ ਦਿਨ ਮੈਂ ਫੋਨ ਚਲਾਉਂਦਾ ਰਹਿੰ ਸੁੱਤਾ ਰਹਿੰਦਾ ਵਾਂ, ਟੀ ਵੀ ਦੇਖ ਲੈਣਾ, ਰੋਟੀ ਖਾ ਲੈਣਾ ਵਾਂ ਫਿਰ ਬੈਠ ਜਾਂਦਾ, ਫਿਰ ਸੋ ਜਾਂਦਾ ਵਾਂ, ਫਿਰ ਉੱਠ ਜਾਣਾ, ਫਿਰ ਸੋ ਜਾਣਾ ਵ ਅਹੀ ਤਿੰਨ ਚਾਰ ਕੰਮ ਨੇ ਬਸ ਤੁਸੀਂ ਕੀ ਕਰਦੇ ਹੋ?
ਮੇਰਾ ਵੀ ਕੁੱਝ ਤੁਹਾਡੇ ਵਰਗਾ ਹੀ ਹਾਲ ਹੈ।
ਅੱਛਾ, ਕਿਉਂ ਐਸਾ ਕੀ ਕਰਤਾ ਹੈਗਾ।
ਬਸ, ਮੇਰਾ ਬਾਹਰ ਜਾਣਦਾ ਦਿਲ ਨਹੀਂ ਕਰਦਾ, ਮੇਰਾ ਦਿਲ ਕਰਦਾ ਮੈਂ ਘਰ ਹੀ ਬੈਠਾ।
ਅੱਛਾ, ਹੁੰ ਤੁਸੀ ਕੋਈ ਕੰਮ ਕੁੰਮ ਨੀ ਕਰਨਾ ਚਾਹੁੰਦੇ।
ਨਹੀਂ ਜੀ। ਮੈਂ ਜ਼ਿਆਦਾ ਬਰਡਨ ਨੀ ਪਾਣਾ ਚਾਂਹਦੀ ਆਪਣੇ ਦਿਮਾਗ ਤੇ
ਅੱਛਾ, ਹ ਤੁਸੀਂ ਘਰ ਬੈਠੇ ਰਹਿੰਦੇ ਹੋ ਆਰਾਮ ਨਾਲ। ਮੰੰਜੇ ਤੋੜਦੇ ਉਹ
ਫਿਰ ਤੁਹਾਡੇ ਘਰ ਦੀ ਗਾਲਾਂ ਨੀ ਕੱਢਦੇ ਤੁਹਾਨੂੰ। ਬੋਲਦੇ ਨਹੀ, ਅੱਛਾ ਜੀ ਮ
ਮੰਮੀ ਨਾਲ
ਅੱਛਾ, ਝਾੜੂ ਪੋਚਾ ਅੱਛਾ ਸਿਆਣੇ ਹੋ ਤੁਸ ਹੂ
ਹਾਂਜੀ ਉਹ ਤੇ ਹੈ ਈ-
ਹਾਂ, ਬਚਪਨ ਤੋਂ ਜੰਮਦੇ ਈ ਸਿਆਣੇ ਹੋ- ਹੋਏ ਸੀ। ਹੂੰ,
ਸਿਆਣੀ ਤੇ ਮੈਂ ਬਹੁਤ ਆ।
ਏ ਸਿਆਣੀ ਹੋ ਜਾਂ ਛਾਣੀ ਹੋ।
ਸਿਆਣੀ।
ਜਾ ਛਾਣੀ
ਸਿਆਣੀ ਆ ਮੈਂ।
ਜੇ ਸਿਆਣੇ ਹੋ, ਸਿਆਣੇ ਕਿਸ ਤਰੀਕੇ ਨਾਲ ਓ ਆ ਕੰਮ ਕੁੰਮ ਕਰਨ ਦੇ ਤਰੀਕੇ ਨਾਲ ਜਾਂ ਵੈਏ ਈ-
ਬਸ ਮੈਂ ਸਿਆਣੀ ਆ।
ਲੜਾਈ ਕਰਨ ਦੇ ਤਰੀਕੇ ਚ, ਜਾਂ ਕੰਮ ਕਰਨ ਦੇ ਤਰੀਕੇ ਚ। ਜਾ ਦੋਨੋ ਤਰੀਕੇ ਚ ਅੱਛਾ। ਵਿਆਹ ਹੋ ਗਿਆ ਤੁਹਾਡਾ।
ਹਾਂਜੀ ਹੋ ਗਿਆ।
ਅੱਛਾ ਤੇ ਫੇਰ ਘਰ ਆਲੇ ਨਾਲ ਵੀ ਲੜਾਈ ਕਰਦੇ ਹੋਵੋਗੇ ਤੁਸੀਂ
ਹੋਰ ਕੀ ਰੋਜ਼
ਐ ਰੋਜ਼ ਸਿਰ ਫੱਟੇ ਹੁੰਦੇ ਇਕ- ਦੂਜੇ ਦੇ
ਹਾਂ, ਰੋਜ਼ ਡੇਲੀ
ਓਹੋੋ ਗਲਤੀ ਕੀਹਦੀ ਹੁੰਦੀ ਏ।
ਮੇਰੀ ਹੁੰਦੀ ਏ।
ਤੇ ਫੇਰ ਤੁਸੀਂ ਹੀ ਉ ਉਹ ਕਰਦੇ ਓ, ਆਪਣਾ ਪੈਰ ਉੱਪਰ ਰੱਖਦੇ ਓ।
ਹਾਂ ਮੈਂ ਮੈਂ ਪੈਰ ਉੱਪਰ ਰੱਖਦੀ ਆਂ।
ਫੇਰ ਮਾਰ ਵੀ ਦਿੰਦੇ ਉਹਦੇ, ਚਪੇੜਾ, ਚਪੂੜਾਂ।
ਹਾਂ, ਮੈ, ਮਾਰ ਦਿੰਦੀ ਆ।
ਆਹ ਹਾਹਾ-ਅੱਛਾ। ਮੁੱਕੇ, ਗੁੱਸੇ'ਚ, ਚਪੇੜਾ, ਲੱਤਾਂ ਸਬ
ਹਾਂ, ਸਭ ਕੁਛ -ਸਭ ਕੁਛ।
ਫੇਰ, ਪਿਆਰ ਕਰਦਾ ਤੁਆਡਾ ਘਰਆਲਾ ਤੂਹਾਨੂੰ?
ਨਾ।
ਹਾਹਾ-ਤੁਸੀਂ ਕਰਦੇ ਹੋ?
ਨਾ
ਫੇਰ, ਵਿਆ ਕਿਓ ਕਰਾਇਆ।
ਵੈਸੇ ਈ।
ਟੈਮ-ਪਾਸ।
ਹੋਰ ਕੀ।
ਹੂ, ਹੂ-ਹਾਅ ਕਿੰਨਾ ਟੈਮ ਹੋ ਗਿਆ, ਤਾਡੇ ਵਿਆਹ ਨੂੰ?
ਦਸ ਸਾਲ ਹੋ ਗਏ।
ਬੱਚੇ ਕਿੰਨੇ ਤੁਹਾਡੇ‌।
ਤਿੰਨ ਬੱਚੇ, ਹੈਗੇ ਆ ਮੇਰੇ।
ਅੱਛਾ। ਜੋ ਪਿਆਰ ਹੈ, ਤਾਂ ਹੀ ਤਿੰਨ ਬੱਚੇ ਹੋਏ ਨਾ।
ਨਹੀਂ।
ਜੀ ਡਾਊਨਲੋਡ ਕੀਤੇ ਸੀ ਬੱਚੇ, ਯਾ ਓਨਲਾਈਨ ਮੰਗਵਾਏ ਸੀ।
ਨਹੀਂ, ਬੱਚੇ ਨਹੀ ਹੈਗੇ।
ਹਮ ਫਿਰ, ਹੁਣ ਡਊਨਲੋਡ ਕਰੋਗੇ ਤੁਸੀ ਬੱਚੇ। ਹੋਰ, ਤੁਸੀਂ ਤੁਹਾਨੂੰ ਕਿਵੇਂ ਦੀ ਜਗ੍ਹਾ ' ਘੁੰਮਣਾ ਪਸੰਦ
ਹ, ਮੈਂਨੂੰ।
ਪਹਾੜਾਂ ਵਾਲੀ, ਪਲੇਨ ਜ੍ਹਾ
ਪਲੇਨ ਜਗ੍ਹਾ
ਅੱਛਾ। ਪਹਾੜ ਨੀ ਪਸੰਦ ਤੁਹਾਨੂੰ।
ਪਹਾੜ। ਪਹਾੜੀ ਚ ਕਿੱਧਰ ਤੁਰਿਆ ਜਾਏਗਾ
ਤੁਰਿਆ ਜਾਏਗਾ ਬੁੱਢੇ ਹੋਗੇ ਹੋ ਕਿ, ਤੁਸੀਂ ਕਿੰਨੀ ਉਮਰ ਤੁਹਾਡੀ?
ਛੀ
ਤੁਸੀਂ ਕਿੰਨ ਸਾਲ ਦੇ ਓ। ਪੈਂਸਠ ਸਾਲ ਦੇ
ਮੈਂ, ਤ੍ਰੀ ਸਾਲ ਦੀ ਹਾਂ।
ਅੱਛਾ ਤ੍ਰੀ ਸਾਲ ਫੇਰ ਤੇ, ਜਵਾਨ ਹੋ ਫੇਰ ਤੇ, ਚੱਲ ਸਕਦੇ ੳ, ਤੁਰ ਸਕਦੇ ੳ। ਭੱਜ, ਸਕਦੇ ਓ ਪਹਾੜਾ ਚ।
ਹਾਂਜੀ, ਮੈਂ ਜਾ ਸਕਦੀ ਹਾਂ, ਪਹਾੜਾਂ ਵਿੱਚ ਵੀ।
ਹੁ, ਤੁਹਾਡੇ ਉੱਧਰ ਬਰਫ਼ ਪਈ ਅੱਜ।
ਬਰਫ ਨਹੀਂ, ਅੱਜ ਇੱਧਰ ਬਾਰਿਸ਼ ਆਈ ਸੀ, ਮੌਸਮ ਅੱਛਾ ਸੀ।
ਅੱ ਇਥੇ ਬਰਫ਼ਬਾਰੀ ਪੂਰੀ ਸਨੋਫਾਲ ਹੁੰਦੀ, ਤਿੰਨ ਘੰਟੇ ਸੀਜ਼ਨ ਬਹੁਤ ਵਧੀਆ ਮਹੋਲ ਬਣ ਗਿਆ ਸੀ ਇੱਥੇ ਦੇ ਘਰ ਸਾਰੇ ਛੱਤਾਂ ਬਰਫ਼ ਨਾਲ ਢੱਕੀ ਗਈਆਂ। ਰਜਾਈ, ਕੰਬਲ ਹੀਟਰ ਸਭ ਕੁਛ ਨਿਕਲ ਗਿਆ ਹੈ ਕਦੀ ਆਓ ਸਾਡੇ ਕੋਲ ਤੁਹਾਨੂੰ ਘੁਮਾਵਾਂਗੇ ਆਪਣਾ ਬਰਫ਼ ਦਿਖਾਵਾਂਗੇ ਤੁਹਾਨੂੰ
ਕੋਈ ਨੀ ਆਵਾਂਗੇ ਅਸੀਂ ਤੇ ਫ ਸਾਨੂੰ ਘੁਮਾਣਾ
ਹਾਂਜੀ ਘੁਮਾਵੰਗਾ ਪੱਖੇ ਨਾਲ ਬਣ ਦਾਨਗਾ ਤੁਹਾਨੂੰ ਘੁੰਮਦੇ ਰਹਿਣਾ ਤੁਸੀਂ
ਅੱਛਾ ਤੁਸੀਂ ਐਵੇਂ ਖਾਤਿਰਦਾਰੀ ਕਰਦੇ ਹੋ ਸ਼ਾਇਦ ਹ ਮਹਿਮਾਨਾਂ ਦੀ
ਮਾ ਕਹਿੰਦਾ ਮਹਿਮਾਨ ਥੋੜ੍ਹਾ ਖੁਸ਼ ਹੋ ਕੇ ਜਾਂਦੇ ਨੇ ਮਹਿਮਾਨ ਕਹਿੰਦੇ ਸਾਡੀ ਐਵੇ ਐਵੇਂ ਕਿਸੇ ਨੇ ਘਮਾਇਆ ਕਿਸੇ ਨੇ ਨਹੀਂ ਘੁਮਾਇਆ
ਹੁਣ ਤੁਸੀਂ ਵੀ ਆਉਣਾ ਸਾਡੇ ਘਰ ਮੈਂ ਵੀ ਤੁਹਾਨੂੰ ਘੁਮਾਵਾਂਗੀ ਪਕੜ ਕੇ ਗੋਲ ਗੋਲ ਘੁਮੋ
ਭੁਆਂ ਕੇ ਸੁੱਟ ਨਾ ਦੇਣਾ ਦੇਣਾ ਪਰੇ ਤੁਸੀਂ ਐਵੇਂ ਖਤਰਵਾਦੀ ਕਦੋ ਆਏ ਗ ਜ
ਨਹੀਂ-
ਫਿਰ ਰੋਟੀ ਪਾਣੀ ਪੁੱਛਦੇ ਓ।
ਨਹੀਂ ਐਸੀ ਨਹੀਂ ਪੂਛਦੇ ਰੋਟੀ ਪਾਣੀ
ਅੱਛਾ- ਲੰਗਰ-
ਅਸੀਂ ਪੁੱਛਦੇ ਹਾਂ- ਪਾਣੀ ਚੱਲ ਜਾਓ
ਸਹੀ- ਤੁਸੀਂ ਜੋਬ ਕਰਦੇ ਓ। ਜਾਂ ਪੜ੍ਹਾਈ ਕਰਦੇ ਓ।
ਮੈਂ ਘਰ ਵਿਹਲੀ ਹੁੰਦੀ ਹਾਂ ਪਰ ਮੈਂ ਸੋਚ ਲ ਰਹੀ ਆ ਕਿ ਮੈਂ ਕੁਛ ਕਰਾਂ ਕਿਉਂਕਿ ਅੱਜ ਕੱਲ੍ਹ ਖਰਚੇ ਬਹੁਤ ਏ ਨਾ ਤੇ ਪੈਸਾ ਹੋਣਾ ਚਾਹੀਦਾ ਹੈੱ। ਅੱਛੀ
ਅੱਛਾਹੱਥ ਵਿਚਪੈਸੇ ਹੋਣ ਨਾਲ ਖਰਚਾ ਥੋੜ੍ਹੀ ਹੋਏਗਾ ਖਰਚਣੇ ਪੈਣਗੇ ਪੈਸੇ
ਕੀ ਮਤਲਬ
ਪੈਸੇ ਖਰਚਣੇ ਪੈਗੇ ਹੱਥ ਵਿੱਚ ਪੈਸੇ ਹੋਣ ਨਾਲ ਖਰਚਾ ਥੋੜੀ ਹੋ ਜਾਏਗਾ।
ਮੈਂ ਬੋਲ ਰਹੀ ਹਾਂ
ਕਰੋਗੇ ਤੁਸੀਂ
ਮੈਂ ਕੁੱਛ ਨੀ ਸੋਚਿਆ
ਅੱਛਾ ਚਲੋ ਤੁਸੀਂ ਇੱਥੇ ਆ ਜਾਓ ਨਾ ਮੈਂ ਤੁਹਾਨੂੰ ਕੰਮ ਤੇ ਲਗਵਾ ਦੇਵਾਂਗਾ। ਠੀਕ ਹੈ।
ਠੀਕ ਹੈ।
ਕਿੰਨੇ ਰੁਪਏ ਕਿੰਨੇ ਇਨਕਮ ਐਕਸਪੈਕਟ ਕਰ ਰਹੇ ਤੁਸੀਂ
ਇੱਕ ਕਰੋੜ
ਕਰੋੜ- ਕਰੋੜ ਕਿਨਾ ਹੁੰਦਾ।
ਇੱਕ ਕਰੋੜ ਰੁਪਏ ਰੁਪਇਆ
ਇੱਕ ਕਿੰਨੀ ਜੀਰੋ ਆਦੀਆਂ ਇੱਕ ਕਰੋੜ ਚ
ਪਤਾ ਨੀ
ਦੱਸੋ?
ਨਹੀਂ ਪਤਾ,
ਚਾਹ ਪੀ ਲੈਂਦੇ ਹੋ ਤੁਸੀਂ?
ਕੀ ਬੋਲ ਰਹੇ ਹੋ,
ਚਾਹ ਪੀ ਲੈਂਦੇ ਹੋ ਤੁਸੀਂ?
ਝਾੜ ਨੀ ਹੁੰਦੀਆ।
ਚਾਹ ਪੀ ਲੈਂਦੇ ਔ ਚਾਹ
ਚਾਹ ਨੀ ਪੀਂਦੀ ਮੈਂ ਚਾਹ ਦੀ ਮੈਨੂੰ ਆਦਤ ਨੀ ਹੈਗੀ। ਪਿੰਦੀ ਆ ਪਰ ਮੈਂ ਕਦੀ-ਕਦੀ ਪੀਂਦੀ ਆਂ
ਅੱਛਾ,
ਤੁਸੀਂ ਪਿਦੇ ਔ।
ਹਾਂਜੀ ਮੈਂ ਪੀ ਵੀ ਲੈਨਾ, ਬਣਾ ਵੀ ਲੈਂਨਾ ਵਾ। ਚਲੋ ਫਿਰ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਠੀਕ ਐ ਜੀ।
ਚੰਗਾ ਜੀ ਸਾਸਰੀ ਕਾਲ ਹੂੰ,